ਦੀ, ਸਾਸ਼ਰੀ ਅਕਾਲ ਜੀ। ਹਾਂਜੀ ਸ਼ਾਸ਼ੀ ਅਕਾਲ।
ਹਾਂਜੀ- ਹਾਂਜੀ ਸਤਿ ਸ੍ਰੀ ਅਕਾਲ ਜੀ।
ਹੋਰ ਬਸ ਵਧੀਆ- ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏਓ ਸਭ ਵਧੀਆ?
ਹਾਂਜੀ- ਹਾਂਜੀ ਸਭ ਵਧੀਆ, ਮੈਂ ਬਸ ਬੈਠੀ ਹੋਈ ਸੀ ਬ- ਬੱਚੇ ਬਾਹਰ ਖੇਲਦੇ ਪਏ ਸੀ।
ਅੱਛਾ- ਅੱਛਾ।
ਬੈਟਬੋਲ ਪਾਪਾ ਦੇ ਨਾਲ।
ਮੈਂ ਵੀ ਬਸ ਹੁਣੇ ਹੀ ਫਰੀ ਹੋਈ ਸੀ, ਤੇ। ਥੋੜਾ ਜਿਹੇ ਮੈਂ ਕਿਹਾ ਚਲੋ ਨੇਲ ਪੇਂਟ ਲਗਾ ਰਹੀ ਸੀ ਮੈਂ ਵੀ ਹੱਥਾਂ ਤੇ ਹੁਣੇ। ਉਹਦਾ ਟਾਈਮ ਤਾਂ ਮਿਲਦਾ ਨੀ ਹੈਗਾ ਬੱਚਿਆਂ ਦੇ ਨਾਲ। ਉਹ ਵੀ ਬਸ ਗਏ ਸੀ ਕਿਤੇ ਬਾਹਰ ਪਾਪਾ ਉਹਨਾਂ ਨਾਲ, ਤੇ ਮੈਂ ਕਿਹਾ ਚਲੋ। ਫਟਾਫਟ ਲਗਾ ਲਈਏ ਉੇਨਾ ਤੱਕ ਸੁੱਕ ਜਾਣਗੇ।
ਹਾਂ ਹਾਂਜੀ ਆਪਣੇ ਵਾਸਤੇ ਟਾਈਮ ਨੀ ਮਿਲਦਾ ਬਸ।
ਬਿਲਕੁਲ- ਬਿਲਕੁਲ ਤਾਂ ਵੈਸੇ ਮੈਨੂੰ ਤਾਂ ਵੈਸੇ ਹੀ ਮੇਕਅੱਪ ਦਾ ਬਹੁਤ ਕਰੇਜ਼ ਹੈ। ਹਾਂਜੀ ਬਹੁਤ ਜ਼ਿਆਦਾ ਮਤਲਬ ਮਨ ਕਰਦਾ ਕਿ ਬਸ ਤਿਆਰ ਹੋ ਕੇ- ਘਰੇ ਬੈਠੇ ਹੋਣ ਗਰਮੀ ਐਨੀ ਐ ਹਲਕੀ ਜੀ ਕਰੀਮ। ਲਾ ਲਓ ਐਸਾ ਸਾਰੀ ਦੋ ਮਿੰਟ ਤੁਸੀਂ ਰਸੋਈ ਚ ਖੜੇ ਹੋ ਜੋ ਸਾਰੀ ਕ੍ਰੀਮ ਖਾਚ ਆ ਜਾਏਗੀ।
ਸਹੀ ਗੱਲ ਹੈ- ਸਹੀ ਗੱਲ ਹੈ।
ਹਾਂਜੀ- ਹਾਂਜੀ ਨਹੀਂ- ਨਹੀਂ ਅੱਜ ਕੱਲ ਪ੍ਰੋਡਕਟ ਵੀ ਤਾਂ ਇੰਨੇ ਵਧੀਆ- ਵਧੀਆ ਆ ਗਏ ਦੇ ਨੇ।
ਹਾਂਜੀ- ਹਾਂਜੀ ਇੱਕ ਕਰੀਮ ਲਗਾਓ ਹਾਂਜੀ- ਹਾਂਜੀ। ਇੱਕ ਕਰੀਮ ਚ ਕਈ ਸਾਰੇ ਮਿਕਸਰ ਹੈਗੇ ਨੇ ਮਤਲਬ ਕਿ ਉਹਦੇ ਚ ਪ੍ਰਾਈਮਰ, ਮੋਇਸਚਰਾਈਜਰ, ਫਾਊਂਡੇਸ਼ਨ, ਉਹਦੇ ਚ ਹੀ ਹਾਈਲਾਈਟਰ।
ਬਿਲਕੁਲ- ਬਿਲਕੁਲ ਨਾਲੇ ਉਹ ਸਭ ਤੋਂ ਬੈਸਟ ਹੈ ਨਾ ਕਰੀਮ ਔ ਵਾਲੀਆਂ ਤੁਸੀਂ ਬਸ ਇੱਕ ਹੀ ਨੂੰ ਇਕ- ਕੀ ਨੂੰ ਲਗਾਉਣਾ ਨਾ ਉਹਦੇ ਵਿੱਚ ਤੁਹਾਡਾ ਸਾਰਾ ਕੰਮ ਕਰਤਾ ਉਹਨੇ ਸਭ ਤੋਂ ਵੱ ਸਭ ਤੋਂ ਵੱ ਅਡੀ ਗੱਲ ਤੇ ਸਾਨੂੰ ਚਾਹੀਦਾ ਹੁੰਦਾ ਕਿ ਸਾਡਾ ਪ੍ਰਾਈਮਰ ਥੋੜਾ ਜਿਹਾ ਸ਼ਾਈਨ ਕਰੇ। ਉਹ ਚੀਜ਼ ਸਾਨੂੰ ਹੋ ਗਈ ਤੇ ਫੇਰ ਤਾਂ ਕਰੀਮ ਸਾਨੂੰ ਹੋਰ ਲਗਾਉਣ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ।
ਹਾਂਜੀ- ਹਾਂਜੀ, ਹਜੀ ਹਾਂ ਉਹ ਇਕ ਚੱਲੀ ਐ ਹਾਂਜੀ- ਹਾਂਜੀ ਸਟਰੋਪ ਕਰੀਮ ਚੱਲੀ ਹੋਈ ਹੈ, ਹਾਂਜੀ- ਹਾਂਜੀ।
ਤਾਂ ਬਹੁਤ ਡਿਮਾਂਡਿਡ ਜੇ ਕਰੀਮ ਹੈਗੀ ਹੈ, ਵਧੀਆ ਹੈ ਉਹਦਾ। ਸਾਰਾ ਕੁਛ ਤੇ ਉਹੀ ਮੇਨ ਗੱਲ ਹੁੰਦੀ ਹੈ ਤੁਸੀਂ ਮੇਕਅਪ। ਜਿੰਨਾ ਮਰਜ਼ੀ ਲੈ ਲਓ, ਵਧੀਆ ਤੋਂ ਵਧੀਆ ਲੈ ਲਓ। ਤੇ ਓਨਾਂ ਹੀ ਤੁਹਾਡਾ ਰੇਟ ਵੱਧਦਾ ਜਾਣਾ ਆ।
ਹੂੰ-ਹੂੰ, ਹੂੰ-ਹੂੰ।
ਰੇਟ ਹ ਅਸੀਂ ਕਹਾਂਗੇ ਨਾ ਤੁਹਾਡਾ ਰੇਟ ਕਟੇਗਾ ਕੱਟਣ ਦੀ ਪੋਸ- ਬਿਲਡੀ ਜਿੰਨੀ ਘੱਟੀਆ ਲਗਾਓਗੇ, ਓਨਾ ਫੇਸ ਖਰਾਬ ਹੋਏਗਾ, ਐਲਰਜੀ ਹੋਏਗੀ, ਕੁਛ ਹੋਏਗੀ। ਜਿੰਨੀ ਤੁਸੀਂ ਵਧੀ ਆ ਲਗਾਓ ਗੇ ਓਨਾ ਥੋਡਾ ਜਿਵੇਂ ਅਸੀਂ ਕੈਨੇ ਆਂ ਨਾ ਕਿ ਅਸੀਂ ਜਦੋਂ ਇਕ ਜਦੋਂ ਕੋਈ ਜਿਵੇਂ ਵਿਆਹ ਤੋਂ ਬਾਦ ਮੰਨ ਲੋ। ਵਿਆ ਤੋਂ ਬਾਦ ਸਾਨੂੰ ਹੁੰਦਾ ਹੀ ਏ, ਕਿ ਅਸੀਂ ਬਸ ਤਿਆਰ ਹੋਣਾ ਐ। ਚਲੋ ਨੋਰਮ ਮਲੀ ਨੋਰਮਲ ਸਾਨੂੰ ਪਤਾ ਸਾਡੀ ਰੂਟੀਨ ਹੈਗੀ ਆ, ਓਹ ਚੀਜ਼ ਕਰ ਤੇ ਕਰਦੇ ਨਾ ਸਾਡਾ ਸਕਿੰਨ ਚੇਂਜ ਹੋਣ ਲੱਗ ਜਾਂਦੀ ਆ। ਮੀਨਸ ਜਿਵੇਂ ਥੋੜੀ ਅ ਥੋੜੀ ਮੰਨ ਲੋ ਜਿਵੇਂ ਬਰਾਊਨਿਸ਼ ਹੁੰਦੀ ਐ, ਜਦੋਂ ਅਪਾਂ ਰੋਜ਼ ਕਰੀਮ ਕੁਛ ਲਗਾਣੀ ਸਾਡੀ ਸ- ਸਕਿੰਨ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਅ। ਆਦਤ ਪੈ ਜਾਂਦੀ ਏ ਨਾ ਇੱਕ ਸਕਿੰਨ ਨੂੰ।
ਹੂੰ-ਹੂੰ, ਕੇਅਰ ਕਰੋ ਨਾ ਫੇਰ ਓਹ ਹੋ ਜਾਂਦਾ ਕਲਰ ਫੇਅਰ ਹੋ ਜਾਂਦਾ। ਮੇਰਾ ਵੀ ਇਵੇਂ ਵਿਆਹ ਪੈਲੇ ਥੋੜਾ ਨਾ ਥੋੜਾ- ਥੋੜਾ ਜੇਆ ਸਾਵਲਾ ਸੀ, ਹੁਣ ਕਾਫ਼ੀ ਫਰਕ ਹੈ।
ਓਹੀ ਨਾ ਕਰੀਮਸ ਲਗਾ-ਲਗਾ ਕੇ, ਨਾਲੇ ਇੰਨੀਆਂ ਮੈੰਗੀਆਂ-ਮੈੰਗੀਆਂ ਤੇ ਕਰੀਮਸ ਹੈਗੀਆਂ ਨੇ।
ਹੂੰ-ਹੂੰ, ਹੂੰ-ਹੂੰ।
ਜਿੰਨੀ ਮੈੰਗੀ ਕਰੀਮ ਲਾਓਗੇ, ਓਨਾ ਵਧੀਆ ਰਿਜ਼ਲਟ ਲੱਭਣਾ ਐ।
ਸਈ ਗੱਲ ਆ। ਪੈਲੇ ਤੇ ਮਤਲਬ ਕਿ ਹੁਣ ਜਿਵੇਂ ਇੱਕ ਦੋ ਸਾਲ ਪੈਲੇ ਏਹ ਹੁਣ ਚੱਲੀ ਏ ਮਤਲਬ ਇੱਕ ਕਰੀਮ ਦੇ ਵਿੱਚ ਸਾ ਸਭ ਕੁਛ ਹੀ ਹੁੰਦਾ ਏ, ਪੈਲੇ ਤਾਂ ਅਲੱਗ-ਅਲੱਗ ਹੁੰਦੀ ਸੀ, ਐ ਅਲੱਗ ਹਾਂ ਓ ਲਗਾਓ ਓ ਲਗਾ, ਹੁਣ ਇੱਕ ਕਰੀਮ ਦੇ ਵਿੱਚ ਫੋਰ ਇਨ ਵਨ ਕਰੀਮ
ਹਾ ਜੀ ਬਸ ਓਹ, ਹਾਂਜੀ-ਹਾਂਜੀ। ਪਰ ਵੋ ਅਭ ਅਪਣੇ ਉੱਤੇ ਐ ਨਾ, ਹੁਣ ਦੇਖੋ ਤੁਆਡੇ ਉੱਤੇ ਆ। ਕਿ ਤੁਸੀਂ ਓ ਕਰੀਮ ਨੂੰ, ਯਾ ਤੁਸੀਂ ਅਲੱਗ-ਅਲੱਗ ਐ ਕ੍ਰੀ ਐ ਤਾਂ ਓ ਨੇ, ਜਿਵੇਂ ਤੁਸੀਂ ਨੋਰਮਲੀ ਕਿਤੇ ਰਾਤੀ ਡਿਨਰ ਤੇ ਚੱਲੇ ਔ ਯਾ ਕਿ ਤੇ ਚੱਲੇ ਓ, ਹਲਕਾ ਜਾ ਤੁਸੀਂ ਲਗਾ ਲੇਆ, ਓਕੇ ਆ। ਜੇ ਤੁਸੀਂ ਮੀਨਸ ਓਵੇਂ ਕਿਤੇ ਨਿਕਲਣਾ ਏ, ਵੇਆਹ ਸ਼ਾਦੀ ਤੇ ਨਿਕਲਣਾ ਏ, ਫੇਰ ਤੇ ਤੁਆਨੂੰ ਫੇਰ ਪੂਰਾ ਬੇਸ ਕਰਨਾ ਪੈਂਦਾ ਏ।
ਹੂੰ, ਫੇਰ ਤੇ ਕਰਨਾ ਪੈਂਦਾ ਏ। ਏਹ ਤਾਂ ਹੁੰਦਾ ਏ ਨਾ ਈਜ਼ੀ ਹੁੰਦਾ ਏ ਮਤਲਬ ਕਿ ਜਲਦਬਾਜ਼ੀ ਜਿਵੇਂ ਤੁਹੀਂ ਮਤਲਬ ਮਾਨ ਲੋ ਤੁਸੀਂ ਬਜਾਰ ਈ ਜਾਣਾ ਏ ਤੇ ਬਸ ਓਹ ਲਗਾ ਲੋੋ ਯਾ ਕਿਸੇ ਦੇ ਕਾਰ ਜਾਣਾ ਏ, ਹਮ-ਹਮ। ਓਹ ਤਾਂ ਹੁੰਦਾ ਏ, ਜਿਵੇਂ ਪਾਰਟੀ ਵੀਅਰ ਕਿਤੇ ਕਿਸੀ ਮਤਲਬ ਫੰਕਸ਼ਨ ਤੇ ਜਾਣਾ ਏ ਫੇਰ ਤਾਂ ਮਤਲਬ ਇੱਕ ਮਤਲਬ ਸਟੈਪ ਬਾਏ ਸਟੈਪ ਹਰ ਇੱਕ
ਬਿਲ ਬਿਲਕੁਲ-ਬਿਲਕੁਲ, ਓਹੀ ਮੈਂ ਤਾਂ ਆਪ ਕੱਲ੍ਹ ਲੈ ਕੇ ਆਈ ਸੀ ਥੋੜ੍ਹਾ ਬੌਤ। ਸਮਾਨ ਲੈ ਕੇ ਆਈ ਸੀ ਮੈਂ ਵੀ ਮੇਕਅੱਪ ਦਾ। ਥੋੜਾ ਹੇਅਰ ਦਾ ਵੀ ਲੈ ਕੇ ਆਈ ਸੀ, ਸਟੇਟਨਰ ਵਗੈਰਾ। ਐ ਕੇ ਤੁਆਨੂੰ ਪਤਾ ਹੀ ਹੋਣਾ ਏ ਅੱਜ-ਕੱਲ੍ਹ ਸਟੇਟਨਰਸ ਵੀ ਕਿੰਨੇ ਸੋਣੇ-ਸੋਣੇ ਦਾ, ਕਿੰਨੇ ਵਧੀਆ ਚੱਲ ਮਿਲਦੇ ਪਏ ਨੇ, ਮ ਟਰਾਏ ਕੀਤੇ ਸੀ ਬਸ ਓਥੇ, ਸਾਡੇ ਥੇ ਇੱਕ ਮੋਲ ਹੈਗਾ ਓਥੇ ਹਾਂਜੀ, ਡਾਇਸਨ ਦੇ ਸੀ, ਤੇ ਡਾਇਸਨ ਦੇ ਤਾਂ ਵੈਸੇ ਈ ਬੋਹ ਵਧੀਆ ਨੇ। ਓਹ ਤਾਂ ਬਸ ਇੱਕ ਵਾਰੀ ਨੋਰਮਲ, ਹੂੰ ਬਹੋਤ ਜਾਦਾ ਕੋਸਟਲੀ ਆ। ਤੇ ਨੋਰਮਲੀ ਤ ਟਰਾਏ ਕੀਤਾ ਔਏ ਮਤਲਬ, ਮਤਲਬ ਕੋਈ ਟਾਈਮ ਵੀ ਨੀ ਲੱਗੇਆ। ਜਿਵੇਂ ਮੰਨ ਲੋ, ਜਿਵੇਂ ਵਿਆਹ ਜਾਣ ਤੋਂ ਪੰਜ ਮਿੰਟ ਪੈਲੇ ਬੰਦੇ ਨੇ ਅਪਣੇ ਵਾਲ ਨੂੰ ਕਰਲ ਕਰਨਾ ਏ ਨਾ ਤੁਆਡੇ ਮਜ਼ੇ ਨਾਲ ਹੋ ਜਾਣ। ਮੇਕਅਪ ਕਰ ਲੋ, ਡਰੈਸ ਪਾ ਲੋ। ਬਸ ਓਨੂੰ ਬਸ ਫੜਨਾ ਏ ਤੁਸੀ, ਓਨੇ ਵਾਲ ਅਪਣੇ ਆਪ ਤੁਆਡੇ ਲਈ ਜਾਣੇ ਆ, ਕਰਲ ਪਾਈ ਜਾਣੇ ਆ। ਕੋਈ ਮੈਹਨਤ ਕਰਨ ਵਾਲਾ ਕੰਮ ਹੀ ਨੀ ਹੈਗਾ ਓਹ ਡਾਈਸਨ ਵਾਲੇ ਦੇ ਵਿੱਚ। ਹਲੇ ਹੂਗ ਮੈਹਨਤ ਨੀ ਕਰਨੀ ਪੈਣੀ ਤੇ ਕਮਾਲ ਦਾ ਵੀ ਤੇ ਹੈ ਨਾ। ਰੇਟ ਵੀ ਤਾਂ ਕਮਾਲ ਦੇ ਆ ਨਾ ਓਦੇ। ਹਾਂਜੀ-ਹਾਂਜੀ। ਮੇਰੇ ਹੈਗੀ ਏ ਨਾ ਫਰੈਂਡ ਹੈਗੀ ਆ ਮੇਰੀ, ਓਦੀ ਵੀ ਹਲੇ ਮੈਰਿਡ ਹੋਈ ਆ ਹਜੇ। ਇੱਕ ਦੋ ਇੱਕ ਮਹੀਨਾ ਹੀ ਹੋਯਾ ਹਜੇ ਓਦੇ ਵਿਆਹ ਨੂੰ। ਤੇ ਓਨੇ ਮੇਰੇ ਨਾਲ ਜਾ ਕੇ ਨਾ ਪੰਜਾਬ ਤੋਂ ਸ਼ੋਪਿੰਗ ਕੀਤੀ ਏ। ਸਾਰਾ ਕੁਛ ਮਤਲਬ ਅਪਣਾ, ਮੇਕਅੱਪ ਦਾ ਸਮਾਨ, ਡਰੈਸਿਸ ਵਗੈਰਾ, ਸਭ ਪੰਜਾਬ ਜਾ ਕੇ ਲੈ ਕੇ ਆਈ ਸੀ। ਕਿ ਓਥੇ ਵਰਾਇਟੀਜ਼ ਅੱਛੀਆਂ ਆੰਦੀਆਂ ਨੇ। ਫੇਰ ਓਨੂੰ ਮੈਂ ਕੇਆ ਸੀ, ਮੈਂ ਕੇਆ ਤੂੰ ਮੇਕਅਪ ਦਾ ਵੀ ਦੇਖ ਲਾ, ਬਾਕੀ ਤੈਨੂੰ ਜੋ-ਜੋ ਚਾਈਦਾ, ਫੇਰ ਓਹ ਉੱਥੋਂ ਦੀ ਲੈ ਕੇ ਆਈ ਸੀ। ਬਟ ਓਹ ਵੀ ਬੋਤ ਵਧੀਆ ਮਤਲਬ ਲੈ ਕੇ ਆਈ ਦੀ ਆ। ਆਈ ਸਟੇਟਨਰ ਵਗੈਰਾ, ਓਹਦੇ ਨਾਲ ਉਹਨੂੰ ਰੋਲ ਰ ਕ੍ਰਿੰਪਲਸ ਇੱਕ ਦੋ ਚੀਜ਼ਾਂ ਹੋਰ ਓਹਨੂੰ ਨਾਲ ਮਿਲੀਆਂ ਸੀ ਉਹਦੇ। ਓਹ ਵੀ ਮੈਨੂੰ ਬੜਾ ਪਿਆਰਾ ਲੱਗੇਆ, ਮੈਂ ਚੱਲ ਮੈਂ ਜਾਵਾਂਗੀ ਕਦੀ ਤੇ ਮੈਂ ਲੈ ਕੇ ਆਵਾਂਗੀ।
ਠੀਕ-ਠੀਕ, ਠੀਕ ਏ।
ਯਾਰ ਏਹ ਵੀ ਬੰਦਾ ਓਹੀ ਕਰਦਾ ਏ ਜਿਹਨੂੰ ਕਰੇਜ਼ ਹੋਵੇ।
ਹਮ, ਹਮ-ਹਮ। ਹਾਂਜੀ-ਹਾਂਜੀ ਅੱਜ ਕੱਲ੍ਹ ਤੇ ਵੈਸੇ ਈ ਬੜਾ ਮਤਲਬ ਸਭ ਨੂੰ ਕਰੇਜ਼ ਏ ਮੇਕਅਪ ਦਾ। ਹੇਅਰ ਸਟਾਈਲ ਜ਼ਾ ਮਤਲਬ, ਹਾਂਜੀ-ਹਾਂਜੀ।
ਉਹ ਤਾਂ ਬਿਲਕੁਲ ਹੈਗਾ, ਤੁਹਾਨੂੰ ਹੈਗਾ?
ਮੈਨੂੰ ਤਾਂ ਬਹੁਤ ਹੈਗਾ ਮੇਕਅਪ ਦਾ, ਮੈਂ ਤਾਂ ਮਤਲਬ ਕਿ ਔਨਲਾਈਨ ਮੇਕਅਪ ਹੀ ਸਰਚ ਦੀ ਰਦੀ ਹ, ਹੁਣ ਕਿਹੜੀ ਨਵੀਂ ਕਰੀਮ ਆਈ ਹੈ, ਕਿਹੜੀ ਨਵੀਂ
ਅੱਛਾ ਅੱਛਾ, ਨਹੀਂ ਅੱਜ ਕੱਲ੍ਹ ਤਾਂ ਲਿਪਸਟਿਕ ਵਗੈਰਾ ਵੀ ਬਹੁਤ ਵਧੀਆ ਚੱਲਦੀ ਪਏ ਨੇ ਅੱਜ ਕੱਲ੍ਹ ਜ਼ਿਆਦਾ ਨਾ, ਗਲੋਸ ਚੱਲਦਾ ਪਿਆ।
ਹਮ ਮੈਂ ਮੈਂ ਲਈ ਸੀ, ਹਾਂਜੀ, ਪਿੱਛੇ ਜਿਹੀ ਲਈ ਸੀ। ਨਿਊ ਸ਼ੇਡ ਚ ਬਹੁਤ ਅੱਛੀ ਹੈ ਮਤਲਬ, ਪਹਿਲੇ ਮਤਲਬ ਉਹਦਾ ਅੱਛਾ ਲੁੱਕ ਤਾਂ ਆਂਦਾ ਹੈ, ਇਹ ਪਹਿਲੇ ਆਊਟ ਲਾਈਨਿੰਗ ਲਗਾਓ ਬਰਾਊਨ ਕਲਰ ਦੀ ਲਿਪ ਲਾਈਨ ਲਗਾਓ, ਫੇਰ ਉਹਦੇ ਨਾਲ ਉਹ ਲਗਾਓ, ਬਹੁਤ
ਗਲੋਸੀ ਗਲੋਸੀ, ਰਹਿੰਦੀ ਹੈ ਨਾ।
ਹਮ ਹਮ ਹਮ, ਉਹ ਮਿਕਸ ਹੁੰਦੀ ਨਾ ਜਿਵੇਂ ਲਿਪਸਟਿਕ ਵਿਦ, ਗ ਗਲੋਜ਼
ਅੱਛਾ, ਅੱਛਾ।
ਇਕੱਲੀ ਪੋਇਲ ਹੋ ਗਿਆ, ਉਹ ਮੈਂ ਤੁਹਾਨੂੰ ਮੈਨੂੰ ਹ ਯਾਦ ਨੀ ਆ ਰਿਹਾ, ਮੈਂ ਤੁਹਾਨੂੰ ਦੱਸਾਂਗੀ ਅ ਮੇਰੇ ਕੋਲ ਪਿਕ ਪਈ ਹੈ, ਉਹਦੀ ਮੈਂ ਤੁਹਾਨੂੰ ਸ਼ੇਅਰ ਕਰਾਂਗੀ, ਹਜੇ ਨਾਮ ਯਾਦ ਨ ਆ ਰਿਹਾ, ਮ ਹਾਂਜੀ ਹਾਂਜੀ
ਕਿਟ ਕੱਲ ਪਰਸੋਂ ਮੈਂ ਆਹੀ ਲੈਣ ਲਈਏ, ਬਟ ਮੈਨੂੰ ਨਾ ਉਹ ਮਿਲੀ ਨੀ ਮਤਲਬ ਜਿਵੇਂ ਮੈਂ ਫ਼ੋਨ ਵਗੈਰਾ 'ਚ ਦੇਖਿਆ ਸੀ ਜਾਂ ਰੀਲ ਵਗੈਰਾ 'ਚ, ਜਿਵੇਂ ਮੈਂ ਦੇਖਿਆ ਸੀ ਉਹ ਜਿਵੇਂ ਬਹੁਤ ਸ਼ਾਈਨ ਕਰਦੇ ਆ ਨਾ, ਲਿਪਸ ਵਗੈਰਾ ਗਲੋਸ
ਹ ਹਾਂਜੀ ਹਾਂਜੀ ਹ, ਉਹ ਓਇਲ ਹੁੰਦਾ ਹਾਂਜੀ ਉਹਏ ਲੋਂਉਦਾ ਤੇ, ਉਹ ਉੱਤਰਦਾ ਵੀ ਨਹੀਂ ਹੈ ਉਹ ਉਹ ਵੀ ਮੈਂ ਪਹਿਲੇ ਇੱਕ ਵਾਰੀ ਲਿਆ ਸੀ, ਤੇ ਉਹ ਮੇਰੇ ਗੁੜੀਆਂ ਨੇ ਖ਼ਰਾਬ ਕਰਤਾ ਮਤਲਬ ਕੋਸਟਲੀ ਵੀ ਸੀ, ਤੇ ਬਸ ਉਹ ਵੀ ਅੱਛਾ ਬ੍ਰੈਂਡ ਹੈ ਕਾਫੀ।
ਕੋਈ ਨੀ ਤੁਸੀਂ ਮੈਨੂੰ ਨਾ ਸ਼ੇਅਰ ਕਰਨਾ, ਮੈਂ ਲੈਣਾ ਹੈ ਵੈਸੇ ਵੀ ਦੇਖ ਲਾਂਗੀ ਅਗਰ ਮੈਨੂੰ ਉੱਥੋਂ ਵਧੀਆ ਲੱਗੇਗਾ, ਮੈਂ ਉੱਥੋਂ ਦੀ ਔਡਰ ਕਰ ਲਾਨੀ ਆ। ਕਿਉਂ ਕਈ ਕਈ ਚੀਜ਼ਾਂ ਹੁੰਦੀਆਂ ਨੇ ਸਾਨੂੰ ਘੱਟ ਹੀ ਮਿਲ, ਮੇਕਅੱਪ ਤਾਂ ਸਾਨੂੰ ਵੈਸੇ ਵੀ ਜਿੰਨਾ ਹੋ ਸਕੇ ਔਫਲਾਈਨ ਹੀ ਪ੍ਰੈਫਰ ਕਰਨਾ ਚਾਹੀਦਾ ਹੈ।
ਹਾਂਜੀ ਹਾਂਜੀ, ਹਾਂਜੀ।
ਔਫਲਾਈਨ ਸੋਰੀ, ਔਫਲਾਈਨ ਦੇ ਵਿੱਚ ਤਾਂ ਐ ਐਟਲੀਸਟ ਤਾਂ ਹੈ ਨਾ ਤੁਸੀਂ ਥੋੜ੍ਹਾ ਬਹੁਤ ਟਰਾਈ ਕਰਕੇ ਤਾਂ ਦੇਖ ਸਕਦੇ ਹੋ, ਆਪਣੇ ਹੱਥ ਤੇ ਕਲਰਸ ਲਗਾ ਕੇ ਗਲੋਸ ਵਗੈਰਾ, ਪਲਿਸਟਿਕ ਵਗੈਰਾ, ਸ਼ੇਟਸ ਵਗੈਰਾ, ਔਨਲਾਈਨ ਦੇ ਵਿੱਚ ਤਾਂ ਚਲੋ ਤਾਂ ਵੀ ਇਹ ਰਹਿੰਦਾ ਹੈ, ਕਿ ਤੁਸੀਂ ਨੰਬਰ ਤੁਹਾਨੂੰ ਪਤਾ ਹੈ ਅਤੇ ਤੁਸੀਂ ਮੰਗਵਾ ਲਉ। ਬਟ ਕਿਸੇ ਵੇਲੇ, ਅਲੱਗ ਕੰਪਨੀ ਦਾ ਅਲੱਗ ਮੈਂਬਰ ਹੁੰਦਾ ਹੈ।
ਕਲਰ ਥੋੜ੍ਹਾ ਚੇਂਜ, ਆ ਹਾਂਜੀ। ਹਾਂਜੀ ਦੇਖਣ ਔਰ ਹੁੰਦਾ, ਆਹ ਹੋਰ ਜਾਂਦਾ ਹਾਂਜੀ, ਇਹ ਫਰਕ ਪੈ ਪੈਂਦਾ ਹ।
ਮੇਬਲੀਨ ਦਾ ਚੌਦਾਂ ਏ। ਹੁਣ ਤੁਸੀਂ ਉਹੀ ਕਿਸੇ ਹੋਰ ਦਾ ਮੰਗਵਾ ਰਹੇ ਹੋ ਬ੍ਰੈਂਡ ਦਾ, ਉਹ ਤਾਂ ਹੀ ਤੁਸੀਂ ਫੋਟੀ ਟੀਨ ਕਲਰ ਦੇਖ ਰਹੇ ਹੋ ਬਟ ਉਹ ਚੀਜ਼ ਆਉਂਦੀ ਨੀ ਹੈਗੀ, ਕਿਉਂਕਿ ਮੇਰੇ ਨਾਲ ਬਹੁਤ ਵਾਰ ਏਦਾਂ ਹੋਇਆ। ਫਿਰ ਮੈਂ ਉਸ ਤੋਂ ਬਾਅਦ ਘੱਟ ਹੀ ਕਰਤਾ, ਮੈਂ ਕਿਹਾ ਇਸ ਤੋਂ ਵਧੀਆ ਬਾਹਰ ਜਾਓ ਦੋ ਚੀਜ਼ਾਂ ਹੋਰ ਲੈ ਆਓ, ਤੇ ਉੱਥੇ ਜਾ ਕੇ ਦੇਖਓ, ਹਾਂਜੀ।
ਹਾਂਜੀ, ਕੋਈ ਨੀ ਮੈਂ ਨਾ ਤੁਹਾਨੂੰ ਸ਼ੇਰ ਕਰਾਈ ਅ, ਮਤਲਬ ਜੋ ਜੋ ਮੈਂ ਲਿਆ ਨਾ ਸਮਾਨ ਮੈਂ ਤੁਹਾਨੂੰ
ਕੋਈ-
ਲਿੰਕ ਸ਼ੇਅਰ ਕਰਾਂਗੇ ਹਾਂਜੀ।
ਹਾਂਜੀ-ਹਾਂਜੀ ਕੋਈ ਨੀ ਮੈਨੂੰ ਤੁਸੀਂ ਕਰ ਦਿਓ ਮੈ ਆਪੇ ਦੇ ਖ ਲਾਂਗੇ ਅਪਣੇ ਹਿਸਾਬ ਨਾਲ, ਮੈਨੂੰ ਕਿਵੇਂ ਦੇ ਚਾਹੀਦੇ ਨੇ? ਕਿਵੇਂ ਦੇ ਕੁਛ ਕਿਉਂਕਿ? ਵੈਸੇ ਵੀ ਮੈਰਿਜ ਵੀ ਆ ਰੀ ਏ ਘਰੇ। ਕਜ਼ਨ ਵਗੈਰਾ ਦੀ ਤੇ ਓ ਵੀ ਥੋੜਾ ਬੋਤ ਦੇਖ ਲਾਂਗੇ ਸ਼ੋਪਿੰਗ ਵੀ ਕਰ ਲਵਾਂਗੇ ਨਾਲੇ ਥੋੜ੍ਹੀ ਬੋਤ। ਡਰੈਸਿਸ ਡਰੂਸਿਟ ਮੈਂ ਥੋੜ੍ਹੇ ਹੋਲਡ ਤੇ ਈ ਰੱਖੇ ਨੇ ਮੈਂ ਕਿਆ ਪੈਲੇ ਮੇਕਅੱਪ ਦਾ ਸਮਾਨ ਹੋ ਜੇਗਾ ਪੈਲੇ। ਮੇਕਅੱਪ ਦਾ ਈ ਮੇਨ ਰੈਂਦਾ ਆ ਸਾਨੂੰ।
ਹੂੰ ਹੂੰ ਹੂੰ ਹਾਂਜੀ-ਹਾਂਜੀ ਮੇਨ ਮੇਕਅਪ ਯਾ ਫਿਰ ਡਰੈੱਸ।
ਬਿਲਕੁਲ-ਬਿਲਕੁਲ ਓਈ ਹੋ ਗਿਆ ਯਾ ਮੇਕਅਪ ਤੁਆਡੇ ਕੋਲ ਓਕੇ ਹੋ ਗਿਆ। ਫਿਰ ਤੁਆਨੂੰ ਡਰੈਸ ਦਾ ਹੁੰਦਾ ਐ ਤੁਆਨੂੰ ਡਰੈਸ ਓਕੇ ਹੋ ਗਈ ਏ ਫਿਰ ਡਰੈਸ ਤੋਂ ਬਾਦ ਜੁਐਲਰੀ ਦਾ ਹੁੰਦੈ। ਫੇਰ ਸੈਂਡਲਸ ਦਾ ਹੁੰਦਾ ਫੇਰ ਬਾਦ ਚ ਹੱਥ ਚ ਕੁਛ ਪਾਨਾ ਐ, ਗਲੇ ਚ ਕੁੱਛ ਪਾਨਾ, ਸਿਰ ਤੇ ਕੁਛ ਲਾਨਾ ਇੰਨੇ ਤਾਂ ਸਿਆਪੇ ਹੋਰ ਉਂਦੇ ਨੇ।
ਮੁੁੰਡੇ ਤੇ ਸਈ ਆ ਬਸ ਕੱਪੜੇ ਪਾਓ ਪਗ ਬੰਨੋ। ਕਣ
ਹੋਰ ਕੀ ਓਨਾਂ ਦਾ ਓਕੇ ਆ ਬਸ, ਬਸ ਓ ਓਨਾਂ ਨੂੰ ਬਸ ਐ ਹੁੰਦਾ ਕਿ ਘਰ ਆਲੀ ਦੇ ਸੂਟ ਦੇ ਨਾਲ ਮੈਚਿੰਗ ਕਰਨੀ ਐ ਜੇੜਾ ਸੂਟ ਹੈਗਾ ਬਸ ਓਦੀ ਪੱਗ ਬੰਨੀ ਹੋਰ ਕੁਛ ਨੀ ਹੁੰਦਾ ਓਨਾਂ ਨੂੰ ਬਾਕੀ ਤੁਸੀਂ ਕੋਈ ਬਲੇ ਹਾਂਜੀ-ਹਾਂਜੀ ਹਾਂਜੀ ਕੋਈ ਨਈ ਤੁਸੀਂ ਮੈਨੂੰ ਨਾ ਭੇਜ ਦੇਨਾ ਲਿੰਕ ਵਗੈਰਾ ਤੇ ਅਸੀਂ ਫਿਰ ਦੇਖ ਲਾਂਗੇ ਠੀਕ ਐ।
ਹਾਂਜੀ-ਹਾਂਜੀ ਠੀਕ ਐ ਜੀ ਓਕੇ ਓਕੇ ਸਾਸ਼੍ਰੀ ਕਾਲ।